ਹੈਲੋ।
ਹੈਲੋ ਹਾਂਜੀ, ਸਤ ਸ਼੍ਰੀ ਕਾਲ।
ਹੈਲੋ, ਸਤਿ ਸ਼੍ਰੀ ਕਾਲ ਜੀ। ਕੀ ਹਾਲ ਚਾਲ?
ਬਸ ਮੇਰੇ ਤੇ ਵਦੀਆ ਏ, ਤੁਸੀਂ ਦੱਸੋ ਤੁਸੀਂ ਠੀਕ ਔ?
ਮੈਂ ਵੀ ਵਦੀਆ, ਮੈਂ ਕਿਆ ਅੱਜ ਕਿਵੇਂ ਯਾਦ ਆ ਗਈ ਤੁਹਾਨੂੰ ਮੇਰੀ? ਕਿਵੇਂ ਫੋਨ ਕਰ ਲੇਆ ਤੁਸੀਂ?
ਬਸ ਮੈਂ ਤੇ ਐਵੇਂ ਈ ਯਾਦ ਕਰ ਲੇਆ ਤੁਹਾਨੂੰ, ਹੋਰ ਮੈਨੂੰ ਨਾ ਤੁਹਾਡੇ ਨਾਲ ਕੁਛ ਕੰਮ ਵੀ ਸੀ। ਤੇ ਫਿਰ ਮੈਂ ਕੇਆ, ਐਨਾਂ ਨੂੰ ਚਲੋ ਫੋਨ ਕਰਨੀ ਆ, ਹਾਂਜੀ।
ਡਿਨਰ ਹੋ ਗਿਆ ਤੁਹਾਡਾ?
ਹਾਂਜੀ-ਹਾਂਜੀ ਮੇਰੇ ਤੇ ਡਿਨਰ ਹੋ ਗਿਆ ਤੁਹਾਡੇ ਉੱਥੇ ਡਿਨਰ ਹੋ ਗਿਆ।
ਹਾਂ ਸਾਡਾ ਵੀ ਡਿਨਰ ਹੋ ਗਿਆ ਅੱਜ ਨਾ ਮਤਲਬ ਬੱਚਿਆਂ ਨੇ ਉਹ ਬਣਾਇਆ ਸੀ ਪਾਸਤਾ ਔਰ ਇਹ ਸਭ। ਤੇ ਉਹਨਾਂ ਨੇ ਉਹੀ ਖਾ ਲਿਆ ਤੇ ਡਿਨਰ ਖਾਧਾ ਹੀ ਨੀ ਤੁਸੀਂ ਦੱਸੋ ਤੁਸੀਂ ਕੀ ਖਾਧਾ।
ਹਾਂਜੀ ਤੁਸੀਂ ਖਾਣਾ ਹੈ ਕਰਨਾ।
ਅੱਛਾ-ਅੱਛਾ-ਅੱਛਾ ਅਜੇ ਕਰਨਾ ਏ, ਅੱਛਾ-ਅੱਛਾ।
ਹਾਂਜੀ।
ਹੋ ਹੋਰ ਦੱਸੋ? ਬਸ ਯਾਰ ਅ ਪੈਲੇ ਤੇ ਹੁਣ, ਅੱਜ ਕੱਲ੍ਹ ਤੇ ਬੱਚੇ ਇੰਨਾ ਜੰਕ ਫੂਡ ਖਾਣ ਲੱਗ ਗਏ, ਏਹ ਖਾਣ ਲੱਗ ਗਏ, ਸਾਡੇ ਟਾਈਮ ਤੇ, ਅਸੀਂ ਤੇ ਏਹ ਸਭ ਕੁਛ ਨਈ ਖਾਂਦੇ ਸੀ। ਸਾਡੇ ਟਾਈਮ ਤੇ ਇੰਨਾ ਕੁਛ ਹੈਗਾ ਵੀ ਨਈ ਸੀ।
ਹਾਂ ਉਹੀ ਨਾ, ਏਨਾ ਕੁਛ ਸੇਂਦੀ ਸੀ ਮੈਂ।
ਹਾਂਜੀ, ਅੱਜ ਵੀ ਅਸੀਂ ਦੂਸਰੇ ਉੱਥੇ ਜਾਂਦੇ ਆ, ਜਿਵੇਂ ਪਿੰਡੀ ਇਲਾਕੇ ਇੱਚ ਪਿੰਡਾਂ ਪੁੰਡਾਂ ਇੱਚ ਯਾ ਗਾਔ ਇੱਚ ਔਥੇ ਏਹ ਰਵਾਜ ਨੀ ਹੈਗਾ, ਔਥੇ ਬੱਚੇ ਰੋਟੀਆਂ ਈ ਖਾਂਦੇ ਆ। ਔਰ ਸੇ ਤਾਂ ਹੀ ਤੇ ਉਨ੍ਹਾਂ ਦੀ ਸੇਹਤ ਵ ਆ ਰਹਿੰਦੀ ਐ ਤਾਂ ਹੀ ਤੇ ਉਹ ਇੰਨੇ ਹੈਲਦੀ ਔਰ ਇੰਨੇ ਉਹ ਰਹਿੰਦੇ ਆ। ਦੇਖਿਆ ਨੀ ਤੁਸੀਂ ਕਿ ਉਹ ਕਿਵੇਂ ਕੰਮ ਕਰਦੇ ਆ ਸਭ ਕੰਮ ਕਰਦੇ ਆ ਸਭ ਕੁਛ ਕਰਦੇ ਆ ਤੇ ਇਹੀ ਉਹਨਾਂ ਨੇ ਖਾ ਧ ਹੁੰਦਾ ਉਹਨਾਂ ਨੂੰ ਲੱਗਦਾ ਸਹੀ ਹੈ ਨਾ ਉਹਨਾਂ ਨੂੰ ਸਰੀਰ ਵਾਸਤੇ ਸਹੀ ਲੱਗ ਜਾਂਦਾ ਉਨਾਂ ਦੇ।
ਹਾਂ ਉਹੀ ਨਾ ਸਾਡੇ ਮੱਖਣ ਥੋੜੇ ਉਹ ਜਿਵੇਂ ਉਹ ਆਰਟੀਫਿਸ਼ਅਲ ਕੋਈ ਚੀਜ਼ ਖਾਂਦੇ ਹੋਣ ਜਿਵੇਂ ਅਸੀਂ ਜੰਕ ਫੂਡ ਬੜਾ ਖਾਨੇ ਆ ਔਰ ਸਾਡੇ ਇੱਥੇ ਤੇ ਨਕਲੀ ਚੀਜ਼ਾਂ ਵੀ ਬੜੀਆਂ ਮਿਲਦੀਆਂ ਜਿਵੇਂ ਬਟਰ ਵੀ ਉਹ ਜੋ ਹੁੰਦਾ ਉਹ ਨਕਲੀ ਹੁੰਦਾ ਕਦੀ ਕਬਾਰ ਔਰ ਦੁੱਧ ਦੇ ਅੰਦਰ ਵੀ ਕਦੀ ਕਵਾਰ ਮਿਲਾਵਟ ਜੀ ਹੁੰਦੀ ਐ। ਤੇ ਉਸ ਪਾਸੇ ਤੇ
ਕਟ ਵਾਲੇ ਆਉਂਦੇ ਆ, ਮੈਂ ਕਿਹਾ ਦੁੱਧ ਜੋ ਪੈਕੇਟ ਵਾਲੇ ਆਉਂਦੇ ਆ ਸਾਡੇ ਇੰਨੇ ਚਿਰ ਚੱਲਦੇ ਆ। ਮਤਲਬ ਚਾਰ-ਚਾਰ ਕਿੰਨੇ-ਕਿੰਨੇ ਦਿਨ ਦੀ ਉਹਦੀ ਉਹ ਹੁੰਦੀ ਹੈ ਵਾਰੰਟੀ। ਤੇ ਉਹਦੇ ਅੰਦਰ ਪ੍ਰਜਵੇਟਿਵ ਪਾਏ ਹੁੰਦੇ ਆ ਤਾਂ ਕਿ ਉਹ ਜਾਦਾ ਦਿਨ ਤੱਕ ਚੱਲ ਸਕੇ।
ਹਾਂਜੀ ਉਹ ਨਾ ਉਹ ਕੈਮੀਕਲ ਵਿੱਚ ਪਿਆ ਹੁੰਦਾ ਹੈ ਤਾਂ ਹੀ ਉਹ ਅਮੂਲ ਦਾ ਜੋ ਦੁੱਧ ਆਂਦਾ ਏ ਉਹ ਕਿੰਨੇ ਦਿਨ ਚੱਲ ਜਾਂਦਾ ਏ। ਉਹੀ ਨਾ ਤੇ ਫਿਰ ਉਹ ਪਿੰਡਾਂ ਚ ਹਾ ਹਾਂ ਉਹ ਪਿੰਡਾਂ ਚ ਤੇ ਉਹ ਅਹ ਖੁੱਦ ਨਿਕਾਲਦੇ ਆ ਫੇਰ ਉਹ ਦੁੱਧ ਪੀਂਦੇ ਆ ਫਿਰ ਉਹੀ ਦੁੱਧ ਦਾ ਉਹ ਪਨੀਰ ਵੀ ਬਣਾਉਂਦੇ ਆ, ਮੱਖਣ ਵੀ ਬਣਾਉਂਦੇ ਆ। ਔਰ ਦਹੀਂ ਵੀ ਬਣਦੀ ਤੇ ਉਹ ਸਭ ਦੇ
ਮੱਠਾ-ਮੁੱਠਾ ਸਭ ਕੁਝ।
ਉਹਨਾਂ ਨੂੰ ਕੋਈ ਨਾ ਹਾਂ ਔਰ ਸਾਨੂੰ ਇੱਥੇ ਮਿਲਾਵਟ ਵੀ ਮਿਲ ਰਹੀ ਹੈ ਉਹਨਾਂ ਦੀ ਸਿਹਤ ਤੇ ਫਰਕ ਪਏਗਾ ਹੋਰ ਸਾਡੀ ਸਿਹਤ ਤੇ ਵੀ ਫਰਕ ਪਏਗਾ ਔਰ ਉਹ ਨਾ ਪੇਸ਼ਲੀ ਹੀ ਨਾ ਜੰਕ ਫੂਡ ਬਿਲਕੁਲ ਨਹੀਂ ਖਾਂਦੇ। ਉਹ ਜਿਵੇਂ ਅ ਫਲ ਬੜਾ ਖਾਂਦੇ ਆ ਜਿਵੇਂ ਫਰੂਟ ਉਹਨਾਂ ਦੇ ਬਾਗ ਦਾ ਹੀ ਹੁੰਦਾ ਹੈ ਉਹ ਉਹ ਦਾ ਜੋ ਉਗਾਇਆ ਹੁੰਦਾ ਉਹੀ ਹੁੰਦਾ ਹੈ ਉਹਨਾਂ ਦਾ ਔਰ ਜੋ ਇਹ ਦੇਖੋ ਅ ਜਿਵੇਂ ਅਸੀਂ ਉਹ ਖਾਂਦੇ ਹਾਂ ਅ ਰੋਟੀਆਂ ਖਾਨੇ ਆਂ, ਗੇਹੂ ਖਾਨੇ ਆ ਉਹ ਉਹਨਾਂ ਦਾ ਫਿਰ ਉਹ ਖਾਂਦੇ ਆ ਉਹ ਤੇ ਉਹ ਬਾਜ਼ਾਰੋਂ ਲਿਆਦੇ ਆ ਜਿਵੇਂ ਕਿ
ਹਾਂਜੀ-ਹਾਂਜੀ
ਕੇ ਆਂਟੀ ਦਾ। ਉਹਦੇ ਅੰਦਰ ਵੀ ਕੁਛ ਤੇ ਮਿਲਾਵਟ ਹੁੰਦੀ ਹੋਏ ਨਾ ਐਸੇ ਤਾਂ ਨਹੀਂ ਕਹਿ ਸਕਦੇ ਕਿ ਉਹ ਪੂਰਾ ਪਿਓਰ ਹੀ ਹੋਏ।
ਹਮ-ਹਮ ਸਹੀ ਬੋਲ ਰਹੇ ਹੋ ਨਈ ਇਹ ਤੇ ਹੈ ਹਾਂ ਤੇ ਉਹੀ ਤੇ ਗੱਲ ਹੋ ਗਈ ਨਾ। ਉਹੀ ਤੇ ਗੱਲ ਐ ਨਾ ਬਾਹਰ ਦਾ ਜੋ ਸਮਾਨ ਹੈਗਾ ਜੋ ਅਸੀਂ ਜੋ ਅ ਅਸੀਂ ਸ਼ਹਿਰਾਂ ਦੇ ਲੋਕ ਜੋ ਯੂ ਵਰਤਦੇ ਪਏ ਹਾਂ ਸਮਾਨ। ਉਹ ਸਾਡਾ ਅਸੀਂ ਨੱਬੇ ਪਰਸੈਂਟ ਕੀ ਕਹਿੰਦੇ ਆ, ਜਾਂ ਅੱਸੀ ਪਰਸੈਂਟ ਅਸੀਂ ਜਿਆਦਾਤਰ ਤੇ ਅਸੀਂ ਮਤਲਬ ਸਰੀਰ ਨੂੰ ਨੁਕਸਾਨ ਦੇਣ ਵਾਲੀ ਚੀਜ਼ਾਂ ਹੀ ਖਾ ਰਿਹੇ ਆ। ਮਤਲਬ ਅਸੀਂ ਕਹਿ ਦਿੰਦੇ ਹਾਂ ਅਸੀਂ ਇਹ ਖਾ ਲੇਨੇ ਹਾਂ ਬਾਹਰ ਦਾ ਜੰਕ ਫੂਡ ਖਾ ਲੇਨੇ ਹਾਂ। ਕੀ ਫਾਇਦਾ ਉਹਦੇ ਨਾਲ ਵੀ ਔਰ ਅਗਰ ਅਸੀਂ ਉੱਥੇ ਕਿੱਥੇ ਚਲੇ ਜਾਈਏ ਕੀ ਕਹਿੰਦੇ ਆ ਪਿੰਡੀ ਇਲਾਕਾ ਵਿੱਚ ਜਾਂ ਫਿਰ ਕੋਈ ਉੱਥੇ ਤੇ ਉੱਥੇ ਉਹਨਾਂ ਨੇ ਗਾਵਾਂ ਪਾਲੀਆਂ ਹੁੰਦੀਆਂ ਜਿੱਥੇ ਉਹ ਸ਼ੁੱਧ ਦੁੱਧ ਨਿਕਾਲਦੇ ਆ। ਔਰ ਕੋਈ ਕੋਈ ਨਾ ਅੱਜ ਕੱਲ ਤੇ ਉਹ ਵੀ ਬੜਾ ਚੱਲ ਗਿਆ ਕਿ ਅੱਜ ਕੱਲ ਲੋਕ ਗਾਂ ਰੱਖਣ ਲੱਗ ਗਏ ਆ, ਉੱਥੇ ਸ਼ਹਿਰ ਦੇ ਲੋਕ ਗਾਂ ਰੱਖਦੇ ਆ ਤੇ ਉਹ ਥੇ ਆਪਣੇ ਆਸ ਪੜੋਸ ਇਚ ਸੁੋਸਾਇਟੀ ਵਾਲਿਆਂ ਨੂੰ ਦੁੱਧ ਉਨਾਂ ਦਾ ਦੇ ਦਿੰਦੇ ਆ। ਇਹ ਸਭ ਹੈ ਮਤਲਬ ਸਭ ਖਾਂਦੇ ਆ ਹੁਣ ਅਸੀਂ ਕਿਵੇਂ ਰੱਖ ਲਈਏ ਗਾਂ ਹਨਾ।
ਉਹੀ ਨਾ ਅਸੀਂ ਨਹੀਂ ਰੱਖ ਸਕਦੇ। ਸੀ ਇੰਨੀਆਂ
ਉਹੀ ਤੇ ਗੱਲ ਏ
ਹੂੰ
ਹੱਟਵਲਾ ਹੁੰਦਾ ਏ ਤੇ ਉਹ ਜੋ ਉਹ ਗਾਉ ਦੇ ਲੋਕ ਹੁੰਦੇ ਆ ਪਿੰਡ ਦੇ ਲੋਕ ਹੁੰਦੇ ਆ। ਉਹ ਕੀ ਕਰਦੇ ਆ ਅ ਫਰੂਟ ਦਾ ਬਣਾਉਂਦੇ ਆ। ਸਪੈਸ਼ਲੀ ਜੇ ਉਹਨਾਂ ਦੇ ਬਾਗ ਦਾ ਜੋ ਫਰੂਟ ਹੁੰਦਾ ਉਹਦਾ ਬਣਾਉਂਦੇ ਆ। ਉਹ ਕੁਛ ਵੀ ਐਮ ਕੇ ਨਹੀਂ ਖਾਂਦੇ ਤਾਂ ਹੀ ਤੇ ਉਹਨਾਂ ਦੀ ਸਿਹਤ ਇੰਨੀ ਵਧੀਆ ਰਹਿੰਦੀ ਐ। ਪੂਰੇ ਜਿਵੇਂ ਤੁਸੀਂ ਦੇਖੇ ਹੋੁਣ ਕਿੰਨੇ ਹੱਟੇ-ਕੱਟੇ ਹੁੰਦੇ ਆ। ਹਨਾ ਕਿੰਨੇ ਚੌੜੇ ਹੁੰਦੇ ਆ। ਵਧੀਆ ਹੁੰਦੇ ਆ।
ਤੁਸੀਂ ਉਹੀ ਦੇਖਲਓ ਜੋਕਾਰ ਸਾਡੇ ਮਿਸ ਮਿਸਤਰੀ ਮੁਿਸਤਰੀ ਲੱਗ ਜੋ ਤੁਸੀਂ ਦੇਖਿਆ ਨੀ ਸਾਡੇ ਘਰ ਜੋ ਮਿਸਤਰੀ ਮੁਿਸਤਰੀ ਲੱਗਦੀ ਆ। ਇੰਨੀ ਤ ਕੜਕ ਦੀ ਧੂੱਪ ਵਿੱਚ ਇੰਨੀ ਠੰਡ ਵਿੱਚ ਵੀ ਕੰਮ ਕਰਦੇ ਰਹਿੰਦੇ ਆ। ਮਤਲਬ ਉਹਨਾਂ ਦੇ ਅੰਦਰ ਕਿੰਨਾ ਕੀ ਕਹਿੰਦੀ ਐਨਰਜੀ ਤੇ ਉਹ ਖਾਂਦੇ ਵੀ ਤੇ ਵਧੀਆ ਨੇ ਨਾ ਫੇਰ।
ਸਾਡੇ ਵਾਗ ਨੇ ਥੋੜ੍ਹੇ ਜੰਕ ਫੂਡ ਖਾਂਦੇ ਹੋਣ ਉਹਨਾਂ ਨੇ ਖਾਣੀ ਦਾਲ ਰੋਟੀ ਬੜਾ ਪ੍ਰੋਟੀਨਦਾਰ ਹੁੰਦਾ ਏ। ਦਾਲ ਬੜੀ ਪ੍ਰੋਟੀਨ ਚ ਹੁੰਦੀ ਜਿਵੇਂ ਪਨੀਰ ਹੋ ਗਿਆ। ਇਹ ਸਭ ਚੀਜ਼ਾਂ ਖਾਂਦੇ ਆ ਤੇ ਇਹਦੇ ਨਾਲ ਸਾਨੂੰ ਐਨਰਜੀ ਵੀ ਆਉਂਦੀ ਸਾਡੀ ਬੋਡੀ ਵੀ ਦੇ ਅੰਦਰ ਐਨਰਜੀ ਆਉਂਦੀ ਏ। ਸਾਡੀ ਬੋਡੀ ਸਟਰੋਂਗ ਹੁੰਦੀ ਏ। ਇਹੀ ਹੁੰਦਾ ਤਾਂ ਹੀ ਤੇ ਸਾਡੇ ਤੇ ਇੱਥੇ ਜੇ ਸਖੋ ਅਸੀਂ ਛੋਟੇ ਛੋਟੇ ਬੇ ਹਾਂ ਉਹੀ ਨਾ ਅਸੀਂ ਛੋਟੇ ਬੱਚੇ ਆ ਜੇ ਦੇਖ ਲੋ ਅਸੀਂ ਜ਼ਿਆਦਾ ਵੱਡੇ ਤੇ ਹੈਗੇ ਨੀ ਹਜੇ ਇੰਨੇ ਹਨਾ ਅਸੀਂ ਮਾਂ ਪਿਓ ਵਾਸਤੇ ਤੇਸੀ ਛੋਟੀ ਹ ਤੇ ਸਾਡੇ ਦੇਖੋ ਅ ਸਾਡੇ ਕਮਰਾਂ ਚ ਦਰਦ ਰਹਦੀ ਏ, ਸਾਡੇ ਗੋਡਿਆਂ ਚ ਦਰਦ
ਉਹੀ ਤੇ ਸਾਡੀ ਉਮਰ ਹੀ ਕਿ ਇੰਨੀ ਹੈ ਸਾਡੀ ਵੀਹ ਵੀ, ਵੀਹ ਵੀ ਮੇਰੀ ਹਾਂ ਮੇਰੀ ਬਾਈ ਸਾਲ ਤੁਹਾਡੀ ਕੁਛ ਇੱਕੀ ਸਾਲ ਹੋਏਗੀ ਹੈਂ ਉਹਦੀ ਉਮਰ ਹੀ ਕਿੰਨੀ ਏ? ਮਤਲਬ ਹਜੇ ਇੰਨੀ ਸਾਡੇ ਸਰੀਰਾਂ ਵਿੱਚ ਦਰਦ ਜਾਂ ਉਹ ਤੇ ਕਹੀਏ ਖਾਣ ਦਾ ਸਭ ਤੋਂ ਵੱਡਾ ਗੱਲ ਖਾਣ ਦਾ ਜੋ ਉਹ ਹੈਗਾ ਹੈਏ ਸਾਡੇ ਸਰੀਰ ਵਿੱਚ ਪਾਨੀ ਦਾ ਖਾਨੇ ਪੀਨੇ ਦਾ ਅਸਰ ਪੈਂਦਾ ਸਰੀਰ ਤੇ। ਤੁਸੀਂ ਇਹ ਦੇਖੋ ਜੋ ਗਾਓ ਵਿੱਚ ਲੋਕ ਰਹਿੰਦੇ ਆ, ਉਹ ਲੋਕ ਉਹ ਥੋੜੇ ਖਾਂਦੇ ਆ ਜਿਵੇਂ, ਅਸੀਂ ਉਹ ਖਾ ਲੈਂਦੇ ਆ। ਕਿ ਅਸੀਂ ਫਰੂਟ ਖਾ ਲਿਆ। ਅਸੀਂ ਡਰੈਗਨ ਫਰੂਟ ਵੀ ਤੇ ਆਉਦਾ। ਡਰੈਗਨ ਫਰੂਟ ਖਾ ਲਿਆ। ਜਾਂ ਅਸੀ ਉਹ ਜੋ ਅੱਜ ਕੱਲ ਜੋ ਵੀ ਪ੍ਰੋਟੀਨ ਦੇ ਨਾਮ ਤੁਸੀਂ ਚੀਜ਼ਾਂ ਖਾਂਦੇ ਓ ਲੋਕ ਐ ਥੋੜ੍ਹੀ ਖਾਂਦੇ ਆ। ਉਹ ਸਿਰਫ ਤਿੰਨ ਟਾਈਮ ਦੀ ਰੋਟੀ ਖਾਂਦੇ ਆ ਬਸ ਫਲ ਫੂ ਫਰੂਟ ਵੀ ਉਹ ਖਾਂਦੇ ਆ ਪਰ ਇੰਨਾ ਨਹੀਂ ਖਾ ਪਾਉਂਦੇ। ਕਿਉਂਕਿ ਉਹ ਆਪਣੇ ਬਾਗ ਲਗਾਉਂਦੇ ਆ ਤੇ ਉਹ ਵੇਚਣ ਵਾਸਤੇ ਲਗਾਉਂਦੇ ਆ। ਉਹ
ਇਹ ਗੱਲ ਤਾਂ ਸਹੀ ਹੈ ਜਿਵੇਂ ਅਸੀਂ ਪ੍ਰੋਟੀਨ ਬਾਰ ਵਗੈਰਾ ਖਾ ਲੈਂਦੇ ਹਾਂ ਸਾਨੂੰ ਲੱਗਦਾ ਅਸੀਂ ਇਹ ਨ ਬਾਰ ਖਾਵਾਂਗੇ ਤੇ ਸਾਨੂੰ ਪ੍ਰੋਟੀਨ ਮਿਲੇਗਾ ਪਰ ਐਸਾ ਕੁਛ ਨੀ ਹੁੰਦਾ। ਉਹ ਸਭ ਆਰਟੀਫਿਸ਼ਅਲ ਚੀਜ਼ਾਂ ਆਉਂਦੀਆਂ ਉਹਦੇ ਨਾਲ ਕੁਛ ਨੀ ਹੋ ਪਾਉਂਦਾ। ਖਾਣੀ ਤੇ ਬਿਲਕੁਲ ਨੈਚੁਰਲ ਚੀਜ਼ ਖਾਈਏ ਅਸੀਂ ਜਿਵੇਂ ਕਿਸੇ ਕਿਸੇ ਪੈਕੇਟ ਤੇ ਵੀ ਲਿਖੀ ਕ ਆਂਦਾ ਪਿਓਰ ਨੈਚੁਰਲ ਨੋ ਕੈਮੀਲ ਇਜ਼ ਉਹਦੇ ਅੰਦਰ ਕੈਮੀਕਲ ਹੋਇਆ ਹੁੰਦਾ ਪਾਇਆ ਹੁੰਦਾ ਉਹਦੇ ਅੰਦਰ।
ਅੱਜ ਕੱਲ ਹੁਣ ਅਸੀਂ ਕਿਸੇ ਤੇ ਯਕੀਨ ਨਹੀਂ ਕਰ ਸਕਦੇ। ਨਾ ਕਿ ਐ ਸਾਹੀ ਏ, ਐ ਸਾਹੀ ਏ। ਅੱਜ ਕੱਲ ਕੁਛ ਪਿਓਰ ਨੀ ਹੈਗਾ ਕੁਛ ਨੀ।
ਤੁਸੀਂ ਅ ਦੇਖਲੋ ਮੇਰੀ ਭੈਣ ਹੈ ਉਹਨੂੰ ਸਵਾਈਕਲ ਐ। ਦੇਖੋ ਛੋਟੀ ਜਿਹੀ ਹੈਗੀ ਉਹਨੂੰ ਹਜੇ ਵੀ ਸਰਵਾਈਵਕਲ ਏ ਦੇਖੋ ਛੋਟੀ ਜਿਹੇ ਬੱਚੇ ਉਹਦੇ ਪੈਰਾਂ ਚ ਦਰਦ ਰਹਿ ਰਿਹਾ ਏ। ਪਿੱਠੇ ਚ ਦਰਦ ਰਹਿ ਰਿਹਾ ਏ ਤੇ ਫੇਰ ਇਅ ਤਾ ਸਭ ਸਾਡੇ ਖਾਣ ਪਣ ਦੇ ਉੱਤੇ ਸਾਡਾ ਖਾਣ ਪਾਣ ਹੀ ਨੀ ਚੰਗਾ ਹੈਗਾ। ਤੇ ਫਿਰ ਸਾਡੀ ਬੋਡੀ ਵੀ ਐਵੇਂ ਵੀਕ ਜ ਜਾਏਗੀ ਮੈਨੂੰ ਹੀ ਵੇਖਲੋ ਮੈਂ ਥੋੜ੍ਹੀ ਦੇਰ ਜਿਵੇਂ ਬੈਠੇ ਅਗਰ ਮੈਂ ਕੁਛ ਮਤਲਬ ਜਿਨੂੰ ਹੁਣ ਮੈਂ ਪੇਪਰ ਦੇਣੇ ਸੀ। ਪਿੱਛੇ ਆਪਣੇ ਉਹਦੇ ਨਾ ਅ ਫਾਈਨਲ ਈਅਰ ਦੇ ਤੇ ਮੈਂ ਮੇਰੀ ਪਿਠ ਚ ਇੰਨੀ ਦਰਦ ਹੋਣ ਲੱਗ ਗਈ ਮੈਂ ਥੋੜ੍ਹੀ ਦੇਰ ਪੜ੍ਹਦੀ ਪਿੱਠੀ ਚ ਦਰਦ ਹੋਣ ਲੱਗ ਜਾਂਦੀ ਫੇਰ ਲੇਟ ਜਾਂਦੀ ਐਵੇਂ ਕਰ
ਗੱਲ ਇਹ ਪਤਾ ਕੀ ਹੁੰਦਾ ਹੈ ਹਾਂ ਇਹ ਕਿਉਂਕਿ ਕੀ ਗੱਲ ਹੁੰਦੀ ਹੈ ਸਰਵਾਈਕਲ ਪਿੱਠ ਦਰਦ ਇਹ ਸਭ ਇਸ ਵਾਸਤੇ ਹੀ ਹੁੰਦਾ ਹੈ ਕਿਉਂਕਿ ਜੋ ਸਾਡਾ ਕੀ ਕਹਿੰਦੇ ਇੱਕ ਦੇ ਨਾਲ ਛੋਟੇ ਬੱਚੇ ਜੋ ਪੜ੍ਹਨ ਵਾਲੇ ਬੱਚੇ ਹੁੰਦੇ ਉਹਨੂੰ ਉਹਨਾਂ ਨੂੰ ਹੋ ਹੀ ਜਾਂਦਾ ਸਰਵਾਈਕਲ। ਨਾਲ ਦਿੱਕਤ ਦੀ ਗੱਲ ਇਹ ਇਹ ਹੈਗੀ ਏ ਕਿ ਅਗਰ ਸਾਨੂੰ ਦਰਦ ਦੁਰਦ ਹੈਗਾ ਤੇ ਅਸੀਂ ਖੁਰਾਕ ਲਈਏ। ਮਤਲਬ ਜਿੰਨਾ ਅਸੀਂ ਸਹੀ ਖਾ ਖਾ ਪੀ ਸਕਦੇ ਹਾਂ। ਹ
ਹਾਂਜੀ ਉਹੀ ਨਾ ਜਿਵੇਂ ਤੁਹਾਨੂੰ ਦਵਾਈਆਂ ਨ ਦਵਾਈਆਂ ਨੀ ਲੈੀਆਂ ਚਾਹੀਦੀਆਂ। ਸਾਨੂੰ ਨੈਚੁਰਲ ਚੀਜ਼ਾਂ ਨਾਲ ਹੀ ਠੀਕ ਕਰ ਲੈਣਾ ਚਾਹੀਦਾ ਹੈ।
ਸਹੀ ਗੱਲ ਏ ਦਵਾਈ ਨਾਲ ਪਤਾ ਕੀ ਹੁੰਦਾ ਹੈ। ਥੋੜੇ ਟਾਈਮ ਵੈਸੇ ਠੀਕ ਹੋ ਜਾਂਦਾ ਫੇਰ ਕੱਲ੍ਹ ਨੂੰ ਦੁਬਾਰਾ ਦਰਦ ਹੋਣ ਲੱਗ ਜਾਂਦਾ ਹੈ ਤੇ ਕੀ ਫਾਇਦਾ ਉਹਦਾ
ਹਾਂਜੀ ਉਹ ਨਾ ਜਵੇਂ ਅਸੀਂ ਕੋਈ ਪੇਨ ਕਿਲਰ ਵਗੈਰਾ ਲੈ ਲਈਓ ਉਹ ਥੋੜ੍ਹ ਦੇਰ ਵਾਸਤੇ ਹੀ ਫਰਕ ਕਰੇਗਾ। ਉਹ ਜ ਅਸੀਂ ਅਗਰ ਦਵਾਈ ਵੀ ਲਿੱਤੀ ਉਸ ਸਾਡੀ ਬੋਡੀ ਨੂੰ ਹਾਂ ਬੋਡੀ ਨੂੰ ਹੀ ਨੁਕਸਾਨ ਦੇ ਰਿਹਾ ਹੈ ਸਾਨੂੰ ਜਿਆਦਾ ਦਵਾਈਆਂ ਵੀ ਨੀ ਖਿਆਣੀਆਂ ਚਾਹੀਦੀਆਂ
ਸਹੀ ਗੱਲ ਹੈ ਦਵਾਈਆਂ ਤੇ ਆਪਾਂ ਮਤਲਬ ਜਿਵੇਂ ਹੁਣ ਦਰਦ ਦੂਰਦ ਹੈ ਆਪਣਾ ਆਪਣੇ ਆਪ ਠੀਕ ਕਰੋ ਕਿ ਥੋੜਾ ਦੁੱਧ ਪੀਓ ਜਾਂ ਥੋੜੀ ਐਕਸਰਸਾਈਜ਼ ਸਟਾਰਟ ਕਰੋ ਸ਼ੁਰੂ ਵਿੱਚ ਬੜਾ ਦਰਦ ਹੋਏਗਾ। ਪਰ ਮੇਰੀ ਵੀ ਨਾ ਮੈਂ ਥੋੜੇ ਟਾਈਮ ਪਹਿਲੇ ਦਵਾਈਆਂ ਖਾਂਦੀ ਸੀ ਮੇਰੇ ਦਰਦ ਦੁਰਦ ਰਹਿੰਦੀ ਸੀ। ਮੇ ਤਬਅਤ ਠੀਕ ਜੀ ਰਹਿੰਦੀ ਸੀ। ਹੁਣ ਮੈਂ ਹਲਕੇ ਹਲਕੇ ਕਰਕੇ ਆਪਣੀ ਦਵਾਈਆਂ ਘੱਟ ਕਰਤੀ ਹੈ ਹੁਣ ਅੱਜ ਦੇ ਟਾਈਮ ਵਿੱਚ ਮੇਰੀ ਦਵਾਈ ਵੀ ਛੁੱ ਗਈ ਵੇਖੋ ਤੇ ਆਪਣੇ ਉੱਤੇ ਹੀ ਹੁੰਦਾ ਹੈ ਇਹ ਸਭ ਚੀਜ਼ਾਂ
ਹਾਂਜੀ ਦਵਾਈ ਸਾਨੂੰ ਛੋੜ ਹੀ ਦੇਣੀ ਚਾਹੀਦੀ ਹੈ ਜਿੰਨੀ ਅਸੀਂ ਦਵਾਈ ਨੂੰ ਅਵੋਇਡ ਕਰਾਂਗੇ ਉਹਨਾਂ। ਜ਼ਿਆਦਾ ਵਧੀਆ ਰਹੇ।
ਹਾਂ ਉਹ ਇੰਨਾ ਹੀ ਠੀਕ ਪਰ ਇਹ ਵੀ ਨਹੀਂ ਕਿ ਡਾਕਟਰ ਨੇ ਕਹਿ ਦਿੱ ਓਹ ਤੇ ਅਸੀਂ ਖਾਂਦੇ ਨੀ ਪਏ ਉਹ ਵੀ ਫਿਰ ਨੁਕਸਾਨ ਦਿੰਦੀ ਹੈ। ਤਾਂ ਆਪਣੇ ਸਰੀਰ ਦੇ ਹਿਸਾਬ ਨਾਲ ਵੇਖ ਕੇ ਕੰਮ ਕਰੋ।
ਹਾਂਜੀ-ਹਾਂਜੀ ਉਹੀ ਨਾ ਫਿਰ ਜਿ ਹਾਂਜੀ ਜਿੱਥੇ ਲੋੜ ਹਾਂਜੀ-ਹਾਂਜੀ। ਚਲੋ ਫਿਰ ਠੀਕ ਹ ਮੈਂ ਵੀ ਬਾਅਦ ਚ ਕਰਦੀ ਆਂ ਤੁਹਾਨੂੰ। ਹਾਂਜੀ-ਹਾਂਜੀ ਚਲੋ ਫਿਰ ਠੀਕ ਹੈ ਸਸ ਸ੍ਰੀ ਕਾਲ।
ਸਸ ਸ੍ਰੀ ਕਾਲ।